ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
ਵਧੀਆ ਤੁਸੀਂ ਸੁਣਾਓ ਤੁਸੀਂ ਕਿਵੇਂ ਔ
ਹਾਂਜੀ ਮੈਂ ਵੀ ਵਧੀਆ
ਅੱਛਾ ਅ ਅੱਜ ਹਾਂ ਅੱਜ ਅੱਜ ਨਾ ਮੈਂ ਬੈਠੀ ਸੀ ਕੋਈ ਪੁਰਾਣੀ ਐਲਬਮ ਦੇਖਦੀ ਪਈ ਸੀ ਉਸ ਵਿੱਚ ਬਚਪਨ ਦੀਆਂ ਬੜੀਆਂ ਯਾਦਾਂ ਤਰੋਤਾਜ਼ਾ ਹੋਈਆਂ
ਅੱਛਾ ਸੱਚੀ ਚ ਵੈਸੇ ਬਚਪਨ ਦੀ ਯਾਦਾਂ ਤਾਂ ਹਮੇਸ਼ਾ ਚਿਹਰੇ ਤੇ ਨਾ ਮੁਸਕਾਨ ਹੀ ਲੈ ਕੇ ਆਉਂਨੀ ਆ ਤੇ ਮੈਨੂੰ ਵੀ ਬਹੁਤ ਪਸੰਦ ਲੱਗਦਾ ਮਤਲਬ ਵਧੀਆ ਲੱਗਦਾ ਜਦੋਂ ਵੀ ਮ ਬਚਪਨ ਦੀ ਐਲਬਮ ਖੋਲਦੀ ਹੈ ਨਾ ਤੇ ਮੇਰਾ ਵੀ ਮਨ ਬੜਾ ਖੁਸ਼ ਹੁੰਦਾ ਹੈ
ਹਾਂਜੀ ਮੈਨੂੰ ਵੀ ਆਪਣੇ ਦੋਸਤਾਂ ਨਾਲ ਮਤਲਬ ਕਿ ਗਲੀ ਵਿੱਚ ਖੇਡਣਾ ਛੁਪਣ ਛੁਪਾਈ ਪ ਪਕੜਨ ਪਕੜਾਈ ਖੇਲਣਾ ਬਹੁਤ ਹੁਣੇ ਵੀ ਬਹੁਤ ਯਾਦ ਆਉਂਦਾ ਹੈ ਉਸ ਟਾਈਮ ਏਂ ਮੋਬਾਇਲ ਤਾਂ ਤੇ ਨਾ ਇੰਟਰਨੈਟ ਤਾਂ ਹੁੰਦਾ ਹੀ ਨਹੀਂ ਸੀ। ਇਸ ਕਰਕੇ ਜ਼ਿਆਦਾ ਸਮੇਂ ਤਾਂ ਅਸੀਂ ਬਾਹਰ ਹੀ ਖੇਡਦੇ ਸੀਗੇ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਮੈਨੂੰ ਵੀ ਨਾ ਸ਼ਾਮ ਹੁੰਦੀ ਪਾਰਕ ਚ ਖੇਡਣ ਜਾਣਾ ਯਾਦ ਆਉਂਦਾ ਹੈ ਤੇ ਆਪਾਂ ਸਾਈਕਲ ਲੈ ਕੇ ਚਲਦੇ ਸੀ ਰੱਸੀ ਕੂਦਦੇ ਸੀ ਕਦੀ ਕਦੀ ਬਾਰਿਸ਼ ਚ ਭੀਕਣਾ ਵੀ ਉਹ ਵੀ ਬੜਾ ਅਲੱਗ ਹੀ ਮਜ਼ਾ ਸੀਗਾ ਹੈ ਨਾ
ਹਾਂ ਹਾਂਜੀ ਹਾਂਜੀ ਸਕੂਲ ਦੇ ਦਿਨ ਵੀ ਬਹੁਤ ਚੰਗੇ ਸੀ ਨਈ ਕਿਤਾਬਾਂ ਦੀ ਖੁਸ਼ਬੂ ਜਿਨੂੰ ਨਵੀ ਯੂਨੀਫਾਰਮ ਪਾਉਣ ਦੀ ਖੁਸ਼ੀ ਦੋਸਤਾਂ ਨਾਲ ਮਿਲਣ ਦੀ ਖੁਸ਼ੀ ਵੀ ਬਹੁਤ ਯਾਦ ਆਉਂਦੀ ਹੈ ਅੱਜ ਵੀ।
ਸਹੀ ਗੱਲ ਹੈ ਮੈਨੂੰ ਵੀ ਸਕੂਲ ਦਾ ਜਦੋਂ ਸਾਡਾ ਪਿਕਨਿਕ ਹੁੰਦਾ ਸੀਗਾ ਨਾ ਤੇ ਸਾਨੂੰ ਲੈ ਕੇ ਜਾਂਦੇ ਸੀ ਯਾ ਵਾਰਸ਼ਿਕ ਸਮਾਰੋਹ ਹੁੰਦਾ ਸੀ ਉਹ ਮੈਨੂੰ ਬਹੁਤ ਯਾਦ ਆਉਂਦਾ ਹੈ ਤੇ ਮੈਂ ਕਈ ਦਿਨਾਂ ਤੱਕ ਡਾਂਸ ਦੀ ਨਾਟਕ ਦੀ ਤਿਆਰੀ ਕਰਦੀ ਰਹਿੰਦੀ ਸੀ ਤੇ ਮੰਚ ਤੇ ਮੈਂ ਆਪਣੀ ਪ੍ਰਸਤੁਤੀ ਵੀ ਦਿੰਦੀ ਸੀ ਬੜੀ ਰੋਮਾਂਚਕ ਲੱਗਦਾ ਸੀਗਾ ਮੈਨੂੰ।
ਹਾਂਜੀ ਉਹ ਜਿਹੜੀਆਂ ਛੁੱਟੀਆਂ ਪੈਂਦੀਆਂ ਸੀ ਗਰਮੀਆਂ ਦੀਆਂ ਛੁੱਟੀਆਂ ਉਸ ਚ ਨਾਨੀ ਦੇ ਘਰ ਜਾਣਾ ਨਾਨੀ ਤੋਂ ਕਹਾਣੀਆਂ ਸੁਣਨੀਆ ਅੰਬ ਖਾਣਾ ਪੂਰਾ ਪਰਿਵਾਰ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਉਹ ਵੀ ਬਹੁਤ ਚੰਗਾ ਲੱਗਦਾ ਸੀ।
ਸਹੀ ਗੱਲ ਹੈ ਜੀ ਸਹੀ ਗੱਲ ਹੈ ਦਾਦੀ ਨਾਨੀ ਦੀ ਕਹਾਣੀਆਂ ਤਾਂ ਹਮੇਸ਼ਾ ਹੀ ਅੱਛੀ ਸੀਖ਼ ਦਿੰਦੀ ਸੀ ਸਾਨੂੰ। ਉਨ ਕਹਾਣੀਆਂ ਤੋਂ ਨਾ ਮੈਨੂੰ ਇਮਾਨਦਾਰੀ ਮਿਹਨਤ ਔਰ ਦੂਜਿਆਂ ਦੀ ਮਦਦ ਕਰਨ ਦੀ ਇੰਨੀ ਸੀਖ ਮਿਲੀ ਹੈ ਮੈਂ ਅਜੇ ਤੱਕ ਆਪਣੀ ਜਿਹੜੀ ਜ਼ਿੰਦਗੀ ਆ ਉਹਦੇ ਚ ਮਤਲਬ ਕਿ ਮੈਂ ਲਾਗੂ ਕਰ ਰਹੀ ਆ
ਹਾਂਜੀ। ਜਿਹੜੇ ਤਿਉਹਾਰ ਵਗੈਰਾ ਆਉਂਦੇ ਸੀ ਬਚਪਨ ਵਿੱਚ ਉਹ ਵੀ ਬੜੇ ਖ਼ਾਸ ਲੱਗਦੇ ਸੀ ਨਵੇਂ ਨਵੇਂ ਕੱਪੜੇ ਲੈਣੇ ਦੀਵਾਲੀ ਤੇ ਹੋਲੀ ਤੇ ਹੈਨਾ? ਰਕਸ਼ਾ ਬੰਧਨ ਰੱਖੜੀ ਤੇ ਜਾਣਾ ਨਵੇਂ ਸੂਟ ਲੈਣੇ ਭਰਾਵਾਂ ਵਾਸਤੇ ਰੱਖੜੀਆਂ ਲੈਣੀਆਂ। ਉਹਨਾਂ ਨਾਲ ਸਮੇਂ ਬਿਤਾਨਾ ਲੜਨਾ ਝਗੜਨਾ ਮਤਲਬ ਕਿ ਉਹ ਵੀ ਬਹੁਤ ਯਾਦ ਕਰ ਪਲ ਹੈ।
ਬਹੁਤ ਵਧੀਆ ਲੱਗਦਾ ਸੀ ਦੀਵਾਲੀ ਤੇ ਘਰ ਸਜਾਣਾ। ਤੇ ਛੋਟੀ ਛੋਟੀ ਚੀਜ਼ਾਂ ਚ ਵੀ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ। ਮੰਨ ਲਓ ਆਪਾਂ ਹੁਣ ਸਕੂਲ ਜਾਣਾ ਹੈਗਾ ਇੱਕ ਨਈ ਪੈਨਸਿਲ ਹੀ ਲੈਣੀ ਹੈ ਰੰਗੋ ਦਾ ਡੱਬਾ ਰੰਗੋ ਦਾ ਜਿਹੜਾ ਡੱਬਾ ਹੁੰਦਾ ਸੀਗਾ ਯਾ ਆਪਣੀ ਮਨਪਸੰਦ ਚੋਕਲੇਟ ਮਿਲ ਜੇ ਪੂਰਾ ਦਿਨ ਇਹੀ ਖੁਸ਼ੀ ਚ ਲੰਘ ਜਾਂਦਾ ਸੀ ਕਿ ਮੈਨੂੰ ਨਈ ਚੀਜ਼ ਮਿਲੀ ਐ ਬੋਤ ਬੋਤ ਵਧੀਆ ਲੱਗਦਾ ਸੀ।
ਹਾਂ ਅਸੀਂ ਅੱਜ ਵੀ ਆਪਣਾ ਮਤਲਬ ਬਚਪਨ ਦੀ ਤੁਲਨਾ ਕਰੀਏ ਬੋਤ ਸਰਲ ਬਚਪਨ ਸੀ ਸਾਡਾ। ਅੱਜ ਦੇ ਮੋਬਾਇਲ ਯਾ ਵੀਡੀਓ ਗੇਮ ਵੀ ਜਿਹੜੇ ਬੱਚੇ ਵਿਅਸਤ ਰਹਿੰਦੇ ਆ ਉਸ ਤੋਂ ਤਾਂ ਸਾਡਾ ਬਚਪਨ ਬਹੁਤ ਸਰਲ ਬੀਤਿਆ।
ਸਹੀ ਗੱਲ ਐ ਜੀ ਸਹੀ ਗੱਲ ਐ ਤਕਨੀਕ ਜਿਹੜੀ ਨਈ ਹੁਣ ਆ ਗਈ ਐ ਮੋਬਾਇਲ ਫੋਨਾਂ ਦੀ ਇਹ ਚੰਗੀ ਤੇ ਹੈ ਲੇਕਿਨ ਬੱਚਿਆਂ ਨੂੰ ਜਿਹੜੇ ਬਾਹਰ ਦੇ ਖੇਲ ਐ ਨਾ ਉਹਨਾਂ ਤੋਂ ਦੂਰ ਕਰਦੀ ਐ, ਜਿਹੜੇ ਦੋਸਤਾਂ ਨਾਲ ਮਿਲਣਾ ਪਰਿਵਾਰ ਦੇ ਸਾਥ ਜਿਹੜਾ ਸਮੇਂ ਬਿਤਾਉਂਦੇ ਹੁੰਦੇ ਸੀ ਯਾ ਉਹਨਾਂ ਦਾ ਜਿਹੜਾ ਸ਼ਰੀਰਿਕ ਤੇ ਮਾਨਸਿਕ ਵਿਕਾਸ ਇਨਾ ਹੋ ਨੀ ਪਾ ਰਿਆ ਕਿਉਂਕਿ ਉਹ ਜਿਹੜੇ ਐ ਕਿ ਫੋਨ ਵਿੱਚ ਹੀ ਵਿਅਸਤ ਰਹਿੰਦੇ ਨੇ।
ਹਾਂਜੀ ਸਾਨੂੰ ਤਾਂ ਆਪਣੇ ਅਧਿਆਪਕ ਦੀ ਵੀ ਇਹ ਬੜੀ ਯਾਦ ਆਦੀ ਐ ਜਿਹੜਾ ਉਹ ਪੜਾਦੇ ਸੀ ਸਾਨੂੰ ਕਲਾਸ ਵਿੱਚ ਸਾਨੂੰ ਸਮੇਂ ਦਾ ਮਹੱਤਵ ਦੱਸਦੇ ਸੀਗੇ। ਔਰ ਜਿਹੜੇ ਅੱਛੇ ਸੰਸਕਾਰ ਦੱਸਦੇ ਸੀ ਸਾਰੇ ਮਤਲਬ ਕਿ ਸਾਰੀਆਂ ਚੀਜ਼ਾਂ ਯਾਦ ਆਦੀਆਂ।
ਸਹੀ ਗੱਲ ਐ ਜੀ ਮੇਰੇ ਜੀਵਨ ਦੀ ਵੀ ਨਾ ਜਿਹੜੀ ਸਭ ਤੋਂ ਪਿਆਰੀ ਯਾਦ ਐ ਉਹ ਹੈਗੀ ਜਦੋਂ ਮੈਂ ਇੱਕ ਵਾਰੀ ਨਾ ਪਹਿਲੀ ਵਾਰ ਮੰਚ ਤੇ ਕਵਿਤਾ ਸੁਣਾਈ ਸੀਗੀ ਤੇ ਮੈਨੂੰ ਬਹੁਤ ਘਬਰਾਹਟ ਹੋ ਰੀ ਸੀਗੀ ਲੇਕਿਨ ਸਾਰੇ ਜਿਹੜੇ ਮੇਰੇ ਅਧਿਆਪਕ ਸੀਗੇ ਮੇਰੇ ਨਾਲ ਦੇ ਮਿੱ ਮਿੱਤਰ ਸੀ ਉਹਨਾਂ ਨੇ ਮੇਰੇ ਵਾਸਤੇ ਬਹੁਤ ਤਾਲੀਆਂ ਵਜਾਈ ਕਿਉਂਕਿ ਮੈਂ ਭਾਵੇਂ ਘਬਰਾ ਰੀ ਸੀਗੀ ਪਰ ਉਸ ਸਮੇਂ ਉਹਨਾਂ ਨੇ ਮੇਰਾ ਆਤਮ ਵਿਸ਼ਵਾਸ ਬਣਾਇਆ ਤੇ ਮੈਨੂੰ ਬਹੁਤ ਚੰਗਾ ਲੱਗਾ।
ਹਾਂ ਮੇਰੇ ਨਾਲ ਵੀ ਇਹੀ ਹੋਇਆ ਸੀ ਮੈਂ ਵੀ ਜਦ ਪਹਿਲੀ ਵਾਰ ਖੇਡੀ ਸੀ ਨਾ ਕ੍ਰਿਕਟ ਤੇ ਮੈਨੂੰ ਵੀ ਉਹਦੀ ਟਰੋਫੀ ਮਿਲੀ ਸੀ ਉਹ ਅੱਜ ਵੀ ਮੇਰੇ ਕੋਲ ਐ ਕਦੇ ਕਦਾਰ ਉਹਨੂੰ ਦੇਖ ਕੇ ਨਾ ਬਚਪਨ ਦੀਆਂ ਯਾਦਾਂ ਤਰੋ ਤਾਜ਼ਾ ਹੋ ਜਾਂਦੀਆਂ। ਸਾਰਾ ਬਚਪਨ ਜਿਵੇਂ ਕਿ ਅੱਖਾਂ ਸਾਹਮਣੇ ਈ ਆ ਗਿਆ ਹੋਵੇ ਉਹਨੂੰ ਦੇਖੋ ਇਹ ਕੀਤਾ ਸੀ ਉਹ ਕੀਤਾ ਸੀ ਸਾਰੀ ਯਾਦਗਾਰ ਤਰੋਂ ਤਾਜ਼ਾ ਹੋ ਜਾਂਦੀ ਐ।
ਬਿਲਕੁਲ ਬਿਲਕੁਲ ਜੀ ਸਹੀ ਇਸ ਲਈ ਨਾ ਮੈਂ ਆਪਣੀ ਬਚਪਨ ਦੀ ਯਾਦਾਂ ਨੂੰ ਹਮੇਸ਼ਾ ਸੰਜੋ ਰੱਖਣੀ ਆ। ਤੇ ਅੱਜ ਤੱਕ ਅੱਜ ਦੇ ਜਿਹੜੇ ਬੱਚੇ ਐ ਉਹਨਾਂ ਨੂੰ ਵੀ ਮੈਂ ਐਵੇਂ ਹੀ ਕਹਿੰਨੀ ਆ ਕਿ ਇਹੋ ਜਿਹੇ ਵਾ ਵਾਤਾਵਰਨ ਚ ਤੁਸੀਂ ਬਾਹਰ ਜਾਓ, ਖੇਲੋ ਆਪਣੇ ਦੋਸਤਾਂ ਨਾਲ ਕੀ ਸਾਰਾ ਦਿਨ ਤੁਸੀਂ ਮੋਬਾਇਲ ਚ ਵੜੇ ਰਹਿੰਦੇ ਹੋ ਹਨਾ ਸੁੰਦਰ ਯਾਦਾ ਬਣਾਓ ਤੁਸੀਂ ਤੇ ਤੁਹਾਨੂੰ ਵੀ ਦੇਖੋ ਬਾਅਦ ਚੋਂ ਤੁਹਾਨੂੰ ਇਹੀ ਸਮਾਂ ਯਾਦ ਆਣਾ।
ਹਾਂ ਇਸ ਤੋਂ ਇਲਾਵਾ ਤਾਂ ਹੋਰ ਕੋਈ ਸਮਾਂ ਹੈ ਈ ਨੀ ਐ ਉਸ ਟਾਈਮ ਕਿਸੇ ਗੱਲ ਦੀ ਕੋਈ ਚਿੰਤਾ ਨੀ ਹੁੰਦੀ। ਜਿਨਾ ਕੋਈ ਜਿੰਮੇਵਾਰੀ ਦਾ ਬੋਝ ਹੁੰਂਦਾ ਸੀ, ਸਿਰਫ ਪੜ੍ਹਾਈ ਕਰਦੇ ਸੀ ਖੇਡਦੇ ਸੀ। ਜਾਂ ਦੋਸਤਾਂ ਕੋਲ ਗਏ ਜਾਂ ਪਰਿਵਾਰ ਵੀ ਨਾਲ ਬੈਠ ਗਏ।
ਸਹੀ ਗੱਲ ਹੈ ਜੀ ਜਿਹੜਾ ਬਚਪਨ ਦਾ ਸਮਾਂ ਹਾਂ ਸਈ ਗੱਲ ਐ ਜੀ। ਜਿਹੜਾ ਇਹ ਬਚਪਨ ਹੈਗਾ ਨਾ ਇਹ ਸਾਡਾ ਕਦੀ ਵਾਪਿਸ ਮੁੜ ਕੇ ਨੀ ਆਣਾ, ਤੇ ਆਪਾਂ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਮੈਂ ਕਹਿੰਦੀ ਆ ਯਾਦਾ ਬਣਾ ਸਕਦੇ ਆਪਣੇ ਜੀਵਨ ਦੀ ਨਾ, ੳਨੀ ਬਣਾ ਲਈਏ ਕਿਉਂਕਿ ਫੇਰ ਵੱਡਾ ਵੱਡਾ ਹੋ ਕੇ ਤੇ ਕੀ ਹੋਣਾ ਵੱਡੇ ਹੋ ਕੇ ਆਪਣਾ ਆਪਣੇ ਪਰਿਵਾਰ ਚ ਵਿਅਸਤ ਹੋ ਜਾਣਾ ਕੰਮ ਕਾਜ ਚ ਵਿਅਸਤ ਹੋ ਜਾਣਾ ਤੇ ਮੈਨੂੰ ਲੱਗਦਾ ਬਚਪਨ ਦੀ ਯਾਦਾਂ ਨਾ ਬਹੁਤ ਜ਼ਿਆਦਾ ਯਾਦਗਾਰ ਰਹਿੰਦੀਆਂ ਨੇ।
ਹਾਂ ਸੱਚੀ ਕਿਹਾ ਤੁਸੀਂ ਬਚਪਨ ਵਾਲੀ ਜਾਂਦਾ ਕਦੇ ਵਾਪਸ ਨੀ ਆਦੀਆਂ। ਪਰ ਕਦੇ ਵਾਪਸ ਉਸ ਸਮਾਂ ਬੀਤਿਆ ਵੀ ਕਦੇ ਵਾਪਸ ਨਹੀਂ ਆਂਦਾ, ਪਰ ਜਿਹੜੇ ਯਾਦ ਹੈ ਨਾ ਉਹੀ ਸਾਡੇ ਨਾਲ ਜੀਵਨ ਨਾਲ ਸਾਡੇ ਜੀਵਨ ਨਾਲ ਈ ਐ, ਲਾਸਟ ਟਾਇਮ ਤੱਕ। ਕਠਿਨ ਸਮੇਂ ਜੀ ਅਸੀਂ ਬੜੇ ਮੁਸਕਰਾਉਂਦੇ ਹੁੰਦੇ ਸੀਗੇ, ਹਰ
ਮੈਨੂੰ ਤੇ ਉਹ ਵੀ ਯਾਦ ਐ, ਕਿ ਆਪਾਂ ਇੱਕ ਵਾਰੀ ਗਰਮੀ ਦੀ ਛੁੱਟੀਆ'ਚ ਮੈਂ ਅਪਣੇ ਨਾਨਕੇ ਪਿੰਡ ਰਹਿਣ ਗਈ ਸੀ ਤੇ ਉੱਥੇ ਉਹਨਾਂ ਦੇ ਨਾ, ਜਿਹੜੇ ਖੇਤ ਸੀਗੇ ਉੱਥੇ ਅੰਬ ਦਾ ਪੇੜ ਸੀਗਾ, ਤਾਂ ਆਪਾਂ ਸ਼ਾਮੀ ਜਾਣਾ ਅੰਬ ਤੋੜਕੇ ਲਿਆਂਦੇ ਸੀਗੇ, ਤੇ ਆਪਾ ਥੈਲੀ'ਚ ਭਰਕੇ ਲਿਆਣਾ, ਸਵੇਰ ਵੇਲੇ ਸਾਡੇ ਉੱਧਰ ਆਂਗਣਵਾੜੀ ਸੀਗੀ, ਆਪਾ ਆਂਗਨਵਾੜੀ 'ਤੇ ਜਾਂਦੇ ਸੀਗੇ। ਤੇ ਸਾਨੂੰ ਆਂਗਨਵਾੜੀ ਤੋਂ ਫੁੱਲੇ ਮਿਲਦੇ ਸੀਗੇ, ਕਦੀ-ਕਦੀ ਸਾਨੂੰ ਉਹ ਰ੍ਹੋਟੀ ਦਿੰਦੇ ਸੀ ਜੀ, ਟੋਫਿਆ ਦਿੰਦੇ ਸੀ, ਉਹ ਸਮਾਂ ਵੀ ਮੈਨੂੰ ਬਹੁਤ ਯਾਦ ਆਂਦਾ ਤੇ ਸਾਡੇ ਕੋਲ ਤਸਵੀਰਾ ਵੀ ਹੈਗੀਆਂ ਨੇ, ਤੇ ਮੈਂ ਉਹਨੂੰ ਦੇਖ-ਦੇਖਕੇ ਬਹੁਤ ਖੁਸ਼ ਹੁੰਨੀ ਆ।
ਹਾਂ, ਅਸੀਂ ਵੀ ਜਾਂਦੇ ਹੁੰਦੇ ਸੀ ਆਪਣੇ ਨਾਨਕੇ ਅੰਬ ਲਿਆਣੇ ਫਿਰ ਲਿਆਕੇ ਖਾਣੇ, ਕੱਚੀਆਂ ਅੰਬੀਆਂ ਲਿਆਣੀਆਂ ਫਿਰ ਚਟਨੀ ਬਣਾਓ ਉਸਦੀਆ। ਉਹ ਮਿੱਠੀ ਚਟਣੀ ਨੀ ਪੈਂਦੀ। ਉਹ ਚਟਨੀ ਪਵਾਂਦੇ ਸੀ, ਨਾਨੀ ਜੀ ਬਣਾਓ ਇਸ ਨਾਲ, ਏ ਖਾਵਾਂਗੇ। ਅਸੀ ਵੀ ਬਹੁਤ ਕਰਦੇ ਸੀ, ਅਪਣੇ ਮਾਮੇ ਲੇਕੇ ਘੁੰਮਣ ਚਲੇ ਜਾਂਦੇ ਸੀ ਉੱਧਰ, ਚਲੋ ਮਾਮਾ ਜੀ ਇੱਥੇ ਜਾਵਾਂਗੇ, ਉੱਧਰ ਜਾਵਾਂਗੇ। ਬਸ ਹੁਣ ਜਦ ਦੇ ਵੱਡੇ ਹੋਗੇ, ਬਸ ਹੁਣ ਗੱਲਾਂ ਯਾਦ ਰਹਿ ਜਾਂਦੀਆਂ।
ਸਹੀ ਗੱਲ ਐ, ਵੱਡੇ ਹੋਕੇ ਤੇ ਗੱਲਾ ਈ ਯਾਦ ਰਹਿੰਦੀਆਂ, ਹੁਣ ਸਾਡੇ ਨਿਆਣੇ ਖੇਲਦੇ ਨੇ ਤਾਂ ਉਹਨਾ ਨੂੰ ਦੇਖ-ਦੇਖਕੇ ਵੀ ਮੈਨੂੰ ਖੁਸ਼ੀ ਮਿਲਦੀ ਏ, ਚਲੋ ਅਜੇ, ਹਜੇ ਤਾਂ ਇਹਨਾਂ ਨੂੰ ਕੋਈ ਸਮਝ ਹੈ ਕਿ ਨਹੀ, ਇਹ ਯਾਦਾਂ ਬਣਾ ਰਹੇ ਨੇ, ਪਰ ਜਦੋਂ ਇਹ ਵੱਡੇ ਹੋਣਗੇ ਸਾ, ਜਿਵੇਂ ਆਪਾ ਗੱਲ ਕਰ ਰਹੇ ਆਂ, ਐਵੀ ਵੱਡੇ ਹੋਕੇ ਐਂਵੀ ਆਪਣੀ ਯਾਦਾਂ ਨੂੰ ਯਾਦ ਕਰਨਗੇ, ਤਾਜਗੀਰੀਆਂ ਕਰਨਗੇ, ਹੈਨਾ।
ਹਾਂ ਹੁਣ ਇਹਨਾਂ ਦੇ ਵੀ ਯਾਦ ਤਾਂ ਇਹਨਾਂ ਦਿਮਾਗ ਵਿੱਚ ਸਟੋਰ ਹੋ ਰਹੀਆਂ, ਜਦੋਂ ਏ ਵੱਡੇ ਹੋਣਗੇ ਇਹ ਵੀ ਸੋਚਣਗੇ ਅਸੀਂ ਇਹ ਕਰਦੇ ਤੇ ਉੱਧਰ ਜਾਕੇ, ਏ ਕਰਦੇ ਸੀਗੇ। ਅਸੀਂ ਤਾਂ ਅੱਜ ਵੀ ਅਪਣਾ ਬਚਪਨ ਯਾਦ ਕਰਦੇ ਆਂ।
ਮੈਨੂੰ ਮੇਰੇ ਸ਼ਿਕਸ਼ਕ ਵੀ ਮਿਲਦੇ ਰਹਿੰਦੇ ਨੇ ਕਦੀ-ਕਦੀ, ਅਹ ਸਾਡੇ ਇੱਧਰ ਹੀ ਰਹਿੰਦੇ ਆ ਮੇਰੇ ਇੱਕ ਸ਼ਿਕਸ਼ਕ ਹੈਗੇ ਨੇ, ਤੇ ਉਹ ਮੈਨੂੰ ਮਿਲਦੇ ਨੇ ਉਹ ਦੱਸ ਨੇ ਸਾਡੇ ਬਾਰੇ ਕਹਿੰਦੇ ਤੁਸੀਂ ਬਚਪਨ'ਚ ਐਵੇਂ ਕਰਦੇ ਹੁੰਦੇ ਸੀ, ਬੜੀ ਸ਼ਰਾਰਤ ਕਰਦੇ ਸੀ ਤੁਸੀ। ਤੇ, ਮੈਂ ਕਿਹਾ, ਇਨਾ ਕ ਤ ਮੈਨੂੰ ਯਾਦ ਨਹੀਂ ਹੈਗਾ, ਪਰ ਮੈਨੂੰ ਐ ਬਹੁਤ ਯਾਦ ਏ, ਕਿ ਤੁਸੀਂ ਸਾਨੂੰ ਬਹੁਤ ਵਧੀਆ-ਵਧੀਆ ਪੜ੍ਹਾਂਦੇ ਸੀਗੇ। ਤੇ ਧਹਾਡੇ ਕਰਕੇ ਸਾਡੇ ਏਨੇ ਵਧੀਆ ਨੰਬਰ ਆਏ ਆ, ਜੇ ਅੱਜ ਕੁਛ ਆਪਾਂ ਕਾਬਿਲ ਬੰਨੇ ਆ।
ਹਾਂ ਉਹ ਤਾਂ ਹੈ, ਸਾਡੇ ਟਾਈਮ ਦੇਖੋ ਸ਼ਿਕਸ਼ੇ ਵੀ ਅੱਛੇ ਸੀ, ਮਾਰਨਾ ਤੇ, ਅੱਜ-ਕੱਲ ਤਾ ਬੱਚਿਆਂ ਨੂੰ ਕੁਛ ਕਹਿ ਵੀ ਨਹੀਂ ਸਕਦੇ ਸਕੂਲ ਵਿੱਚ ਜਰਾ, ਡਾਂਟਣਾ ਨੀ ਕੋਈ ਬੱਚਿਆਂ ਨੂੰ, ਡਰ ਈ ਨਹੀਂ ਅਪਣੇ ਅਧਿਆਪਕਾਂ ਦਾ ਤਾਂ ਬਿਲਕੁਲ ਡਰ ਨੀ ਐ।
ਨਹੀਂ ਜੀ, ਬੱਚੇ ਅੱਜ-ਕੱਲ ਸਾਡੇ ਨਿਆਣੇ ਵੀ ਅਧਿਆਪਕਾ ਦਾ ਨਾਮ ਲੈਲੋ, ਕਹਿੰਦੇ ਕੋਈ ਗੱਲ ਨੀ ਕਰਦੋ ਮੈਡਮ ਨੂੰ ਫੋਨ, ਕੋਈ ਗੱਲ ਨੀ। ਡਰਦੇ ਈ ਨਹੀਂ ਹੈਗੇ, ਮੈਡਮਾਂ ਤੋਂ ਤੇ।
ਬੱਚਿਆਂ ਵਿੱਚ ਨਾ, ਬਿਲਕੁਲ ਡਰ ਰਿਹਾ ਈ ਨਹੀਂ, ਜਿਹੜਾ ਸਾਡੇ ਟਾਈਮ ਹੋਂਦਾ ਸੀ, ਜੋ ਕੋਈ ਕੰਮ ਨੀ ਕੀਤਾ ਹੁੰਦਾ ਸੀ ਨਾ ਸਕੂਲ ਨੀ ਜਾਂਦੇ ਸੀ, ਘਰੋਂ ਈ ਰੋਣਾ ਸ਼ੁਰੂ ਕਰ ਦਿੰਦੇ ਸੀ, ਹਾਏ ਕੰਮ ਨੀ ਹੋਇਆ, ਕੰਮ ਨੀ ਹੋਇਆ ਨੀ। ਜਾਣਾ, ਮੈਡਮ ਮਾਰੇਗੀ, ਮੈਡਮ ਮਾਰੇਗੀ, ਬਟ ਅੱਜ-ਕੱਲ ਦੇ ਤਾਂ ਕੁਛ ਕਹਿਣਾ ਅਲਾਊਡ ਈ ਨਹੀਂ ਐ, ਬੱਚੇ ਵੀ ਵੇਸਟਜ ਜਾਂਦੇ ਆ ਸਕੂਲ ਕੋਈ ਮੈਡਮ ਕੁਛ ਕਹੇ ਨਾ ਕਏ।
ਓਈ ਤੇ ਨਾ। ਸਾਡਾ ਸਮਾਂ ਤੇ ਦੇਖੋ ਬੋਤ ਚੰਗਾ ਸੀ ਮੈਂ ਤੁਹਾਨੂੰ ਓਈ ਕੈ ਰੀਆ ਵੀ ਮੈਂ ਵੀ ਅੱਜ ਐਲਬਮ ਖੋਲ ਕੇ ਬੈਠੀ ਸੀ ਅ ਆਪਣੀ ਤਸਵੀਰਾਂ ਵਾਲੀ ਤੇ ਮੈਂ ਦੇਖ ਰੀ ਸੀ ਤੁਹਾਡੇ ਨਾਲ ਮੇਰੀ ਇੱਕ ਬੋਤ ਸ ਮਤਲਬ ਸੋਣੀ ਫੋਟੋ ਹੈਗੀ ਮੈਂ ਵੇਖਦੀ ਪਈ ਸੀ ਤਸਵੀਰ ਤੇ ਮੈਨੂੰ ਯਾਦ ਆਇਆ ਮੈਂ ਕਿਆ ਤੁਹਾਨੂੰ ਭੇਜਾਂਗੀ ਵਟਸਐਪ ਤੇ ਤੁਸੀਂ ਦੇਖਣਾ।
ਹਾਂ-ਹਾਂ ਤੁਸੀਂ ਵੀ ਭੇਜਣਾ ਮੇਰੇ ਕੋਲ ਵੀ ਹੈਗੀਆਂ ਨਾ ਸਾਡੀਆਂ ਬਚਪਨ ਦੀਆਂ। ਤਾਂ ਮੈਂ ਵੀ ਭੇਜਾਂਗੀ ਏਹੀ ਐ ਮਤਲਬ ਓਈ ਦੇਖ ਕੇ ਇੱਕ ਦੂਜੇ ਨਾਲ ਭੇਜ-ਭੂਜ ਕੇ ਯਾਦ ਆ ਜਾਂਦਾ ਬਚਪਨ ਆਪਣਾ ਵੀ ਅਸੀਂ ਵੀ ਆਪਣੇ ਬਚਪਨ ਦੀ ਯਾਦਾਂ ਵੀ ਚਲੇ ਜਾਂਦੇ ਆ ਪਿੱਛੇ।
ਸਈ ਗੱਲ ਐ ਜੀ ਸਈ ਗੱਲ ਐ। ਵੈਸੇ ਮੈਨੂੰ ਅੱਜ ਤ ਚੰਗਾ ਲੱਗ ਰਿਆ ਤੁਹਾਡੇ ਨਾਲ ਆਪਣੀ ਬਚਪਨ ਦੀ ਜਿੰਨੀ ਵੀ ਸਾਰੀ ਯਾਦਾਂ ਨੇ ਓਨਾਂ ਨੂੰ ਫਿਰ ਯਾਦ ਕਰਕੇ ਮੈਨੂੰ ਐਵੇਂ ਲੱਗ ਰਿਆ ਕੀ ਮੈਂ ਬਚਪਨ ਚ ਵਾਪਿਸ ਚਲੀ ਗਈ ਆ।
ਹਾਂ ਸਭ ਨਾਨੀ ਦੇ ਘਰਜੇ ਆ ਇੱਧਰ ਗਿਆ ਸਕੂਲ ਗਿਆ ਆਪਣੇ ਦੋਸਤਾਂ ਨਾਲ ਖੇਡੇ ਆ ਸਾਰਾ ਪਿਛੜਾ ਸਭ ਯਾਦ ਆ ਜਾਂਦਾ ਗੱਲਾਂ ਕਰਕੇ ਸਭ ਕੁਛ ਮਨ ਅੱਖਾਂ ਦੇ ਸਾਮਣੇ ਘੁੰਮਣ ਲੱਗ ਜਾਂਦੈ। ਸਾਰੀ ਯਾਦ ਆ ਜਾਂਦੀ ਐ ਕਿੱਧਰ ਕੀ ਸੀ ਕਿੱਧਰ ਕੀ ਸੀ।
ਸਈ ਗੱਲ ਐ ਐਵੇਂ ਈ ਲੱਗਦਾ ਵੀ ਸਾਡੇ ਅੱਖਾਂ ਦੇ ਸਾਮਣੇ ਕੋਈ ਓ ਜਿਵੇਂ ਫਿਲਮ ਜੀ ਚੱਲ ਰੀਆ ਤੇ ਓ ਆਪਾਂ ਯਾਦ ਕਰ ਰਿਆ ਤੇ ਆਪਾਂ ਮਤਲਬ ਕੀ ਮੈਨੂੰ ਬੋਤ ਚੰਗਾ ਲੱਗ ਰਿਆ ਹੁਣ ਅੱਜ ਤਾਡੇ ਨਾਲ ਐ ਸਭ ਗੱਲ ਕਰਕੇ ਨਾ ਮੈਨੂੰ ਐਵੇਂ ਲੱਗ ਰਿਐ ਕੀ ਮੈਂ ਆਪਣੇ ਬਚਪਨ ਚ ਈ ਪਹੁੰਚ ਗਿਆ ਕਿਉਂਕੀ ਜੇੜੀ ਬਚਪਨ ਦੀ ਯਾਦਾਂ ਹੁੰਦੀ ਐ ਨਾ ਓ ਜੀਵਨ ਦਾ ਸਭ ਤੋਂ ਅਨਮੋਲ ਖਜ਼ਾਨਾ ਹੈਗਾ।
ਹਾਂਜੀ-ਹਾਂਜੀ ਮੈਨੂੰ ਵੀ ਸੱਚਮੁੱਚ ਬਚਪਨ ਦੀਆਂ ਜੇੜੀਆਂ ਯਾਦਾਂ ਸਾਡੇ ਜੀਵਨ ਦਾ ਅਨਮੋਲ ਖਜਾਨਾ ਐ।
ਸਈ ਗੱਲ ਐ ਚਲੋ ਫੇਰ ਮੈਂ ਤੁਹਾਨੂੰ ਭੇਜਾਂਗੀ ਹੋਰ ਸਾਰੀ ਜੇੜੀ ਜਿੰਨੀ ਵੀ ਸਾਡੀ ਤਸਵੀਰਾਂ ਨੇ ਮੈਂ ਤੁਹਾਨੂੰ ਭੇਜਾਂਗੀ ਤਹਾਡੇ ਕੋਲ ਜੇੜੀ-ਜੇੜੀ ਤਸਵੀਰਾਂ ਨੇ ਤੁਸੀਂ ਮੈਨੂੰ ਭੇਜਿਓ ਠੀ
ਹਾਂਜੀ-ਹਾਂਜੀ ਮੈਂ ਤੁਹਾਨੂੰ ਭੇਜਾਂਗੀ ਬੋ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ।
ਮੈਨੂੰ ਵੀ ਤੁਹਾਡੇ ਨਾਲ ਗੱਲਕੇ ਬੋ ਚੰਗਾ ਲੱਗਾ ਠੀਕ ਆ ਜੀ ਧਿਆਨ ਰੱਖਿਓ ਸਸ ਸ਼੍ਰੀ ਕਾਲ।